ਹੈਲੋ,
ਹੈਲੋ,
ਹੈਲੋ,
ਹਾਂਜੀ ਮੈਮ
ਹੈਲੋ, ਹਾਂਜੀ ਬੈਣਾ ਹਾਂਜੀ ਮੈਡਮ, ਸਸ ਰੀ ਕਾਲ। ਹੈਲੋ, ਵਧੀਆ ਤੁਸੀਂ ਦੱਸੋ। ਵਧੀਆ-ਵਧੀਆ ਤੁਸੀਂ ਦੱਸੋ
ਕੀ ਕਰ ਰਹੀ ਸੀ।
ਮੈਂ ਬਸ ਸੁੱਤੇ ਉੱਠ ਉੱਠੇ ਸੀ ਤੁਸੀਂ ਦੱਸੋ
ਕੰਮ ਖਤਮ ਆ। ਦੇਖੋ ਰੋਟੀ
ਅੱਛਾ, ਅੱਛਾ।
ਹੈਲੋ,
ਹਾਂਜੀ, ਹਾਂਜੀ।
ਆਰੀ ਆ
ਹਾਂਜੀ ਮੈਮ ਥੋੜੀ ਜਿ ਕੱਟ ਕੱਟ ਕੇ ਆ ਰਹੀ ਐ ਆਵਾਜ਼ ਥੋਡੀ
ਤੁਸੀਂ ਕਿਆ ਠੀਕ ਹੈ ਪੋਸਟ ਅੱਜ
ਆਪਾਂ ਲਗਾ ਲੋ ਕੰਪਿਊਟਰ ਦੀਆਂ ਲਾਭ -ਹਨੀਆਂ ਲਗਾ ਲੋ ਹਨਾ। ਦੇਖ ਦੇਖੋ ਜਿਵੇਂ ਅੱਜ ਦੇ ਯੁੱਗ ਵਿੱਚ ਦਾ ਕੰਪਿਊਟਰ ਹਾਂਜੀ- ਹਾਂਜੀ।
ਕੰਪਿਊਟਰ ਦੇਖੋ ਕਿੰਨਾ ਜ਼ਰੂਰੀ ਹੋ ਗਿਆ, ਅੱਜ- ਕੱਲ੍ਹ ਹਰ ਇੱਕ ਡਾਟਾ ਲਗਾ ਲੋ ਔਨਲਾਈਨ ਚੜ੍ਹਾਇਆ ਜਾਂਦਾ।
ਓਨਲਾਈਨ ਚੜਿਆ ਜਾਂਦਾ ਹਾਂਜੀ- ਹਾਂਜੀ ਅੱਜ- ਕੱਲ ਤਾਂ ਬੱਚਿਆਂ ਨੂੰ ਸਕੂਲਾਂ ਚ ਵੀ ਕੰਪਿਊਟਰ ਬਾਰੇ ਦੱਸਿਆ ਜਾਂਦਾ ਆ।
ਅਗਰ ਆਪਾਂ ਪਹਿਲੇ ਦੇ ਸਮੇਂ ਦੀ ਗੱਲ ਕਰੀਏ ਜਦੋਂ ਦੇਖੋ ਅਸੀਂ ਵੀ ਪੜ੍ਹੇ ਹਾਂ ਸਕੂਲਾਂ ਚ ਉਦੋਂ ਦੇਖੋ ਲੈਬ ਤਾਂ ਉਦੋਂ ਵੀ ਹੁੰਦੀਆਂ ਅਸੀਂ ਕੰਪਿਊਟਰ ਦੀਆਂ ਪਰ ਉਦੋਂ ਕੀ ਸੀ ਲਗਾਲੋ ਵੀ ਬੱਚਿਆਂ ਨੂੰ ਇੰਨਾ ਸਿਖਾਇਆ ਨਹੀਂ ਜਾਂਦਾ ਸੀ ਲੈਬ ਤਾਂ ਹੁੰਦੀਆਂ ਸੀ, ਸਕੂਲ ਚ ਪਰ ਸਿਖਾਇਆ ਨਹੀਂ ਜਾਂਦਾ ਸੀਗਾ। ਪਰ ਹੁਣ ਕੀ ਹੋ ਗਿਆ ਦੇਖੋ ਹੁਣ ਛੋਟੇ -ਛੋਟੇ ਬੱਚਿਆਂ ਨੂੰ ਹੀ ਕਲਾਸਿਸ ਦਿੱਤੀਆਂ ਜਾਂਦੀਆਂ ਨੇ ਸ਼ੁਰੂ ਤੋਂ ਹੀ। ਲਗਾ ਲੋ ਆਪਾਂ ਜੀ ਫਸਟ ਸੈਕਿੰਡ ਕਲਾਸ ਤੋਂ ਉਹ ਵੀ ਦੇਖ ਉਹਨਾਂ ਨੂੰ ਉਓਦੋਂ ਤੋਂ ਹੀ ਨੌਲੇਜ ਦਿੱਤੀ ਜਾਂਦੀ ਹੈ। ਕੰਪਿਊਟਰ ਬਾਰੇ ਸਾਰੀ ਆਪਾਂ ਨੂੰ ਦੇਖਲਓ ਕਿ ਤੇ ਜਦੋਂ ਅਸੀਂ ਪੜ੍ਹਿਆ ਸਾਨੂੰ ਪਲੱਸ ਵਨ ਪਲੱਸ ਟੂ ਚ ਆ ਕੇ ਕੀ ਪਤਾ ਲੱਗਦੀਆਂ ਸੀਗੀਆਂ ਸ਼ੋਰਟਕੱਟ ਕੀ ਕੰਪਿਊਟਰ ਦੀਆਂ ਆਪਣਾ ਕੀਬੋਰਡ ਦੀਆਂ ਦੇਖੋ ਇਹੀ ਆ ਵੀ ਸਮੇਂ ਦਾ ਵੀ ਕਿੰਨਾ ਫ਼ਰਕ ਪੈ ਚੁੱਕਿਆ ਆ ਦੇਖੋ ਵੀ ਕੰਪਿਊਟਰ ਦੇ ਕਿੰਨੇ ਲਾਭ ਨੇ ਅੱਜ
ਯਾ ਹਾਂਜੀ। ਜੀ ਹਾਂਜੀ ਅੱਜ ਕੱਲ੍ਹ ਤਾਂ ਦੇਖ ਲਓ ਕੰਪਿਊਟਰ ਲਗਾ ਲਓ ਕੰਪਿਊਟਰ ਦੀ ਜਗ੍ਹਾ ਲੈਪਟੋਪ ਵੀ ਆ ਗਏ ਅੱਜ ਕੱਲ ਤਾਂ ਹਰ ਘਰ ਵਿੱਚ ਹੁੰਦਾ ਆ ਪਹਿਲਾਂ ਤਾਂ ਸਿਰਫ ਸਕੂਲਾਂ ਜਾਂ ਕਿਸੇ ਦਫ਼ਤਰਾਂ ਚ ਵੀ ਦੇਖਣ ਨੂੰ ਮਿਲਦਾ ਸੀਗਾ
ਹਾਂਜੀ ਆਪਾਂ ਨੇ ਕੋਈ ਡਾਟਾ ਸਟੋਰ ਕਰਨਾ ਆਪਣਾ ਕੋਈ ਐਵੇਂ ਦਾ ਡਾਟਾ ਹੁੰਦਾ ਕਿ ਚਲੋ ਆਪਾਂ ਫੋਨ ਚ ਨਹੀਂ ਰੱਖ ਸਕਦੇ। ਸਕਦੇ ਹਨਾ ਕੋਈ ਜ਼ਰੂਰੀ ਡਾਟਾ ਲਗਾ ਲਓ ਤਾਂ ਆਪਾਂ ਦੇਖੋ ਲੈਪ ਟੋਪ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਆਪਾਂ ਸੇਵ ਕਰਕੇ ਰੱਖ ਸਕਦੇ ਹਾਂ ਸਾਰਾ। ਚਲੋ ਕੰਪਿਊਟਰ ਤੇ ਲੈਪਟੋਪ ਇਹ ਫਰਕ ਵਿੱਚ ਕੰਪਿਊਟਰ ਨੂੰ ਆਪਾਂ ਚੱਕ ਗਏ ਨੂੰਨ ਲੈ ਕੇ ਜਾ ਸਕਦੇ ਲੈਪਟੋਪ ਨੂੰ ਇਹ ਵੀ ਵੀ ਆਪਾਂ ਚੱਕ ਕੇ ਲੈ ਕੇ ਜਾ ਸਕਦੇ ਹਾਂ ਇਸ ਨਾਲੋਂ ਕੀ ਹਾਂਜੀ ਹਾਂਜੀ ਇਸ ਨਾਲ ਇਹੀ ਬੈਨੀਫਿਟ ਤਾਂ ਕਿ ਲੈਪਟੋਪ ਚਲੋ ਜ਼ਿਆਦਾ ਪ੍ਰੈਫਰਮ ਦਿੱਤੀ ਜਾਊਗੀ ਕਿਉਂਕਿ ਚਲੋ ਲੈਪਟੋਪ ਤਾਂ ਇਹ ਆ ਵੀ ਆਪਾਂ ਕਿਤੇ ਰਿਸ਼ਤੇਦਾਰਾਂ ਚ ਚੱਲੇ ਹਾ ਜਾਂ ਕਿਤੇ ਘੁੰਮਣ ਵੀ ਚੱਲੇ ਆ ਅਗਰ ਆਪਣਾ ਕੋਈ ਜਰੂਰੀ ਉਹ ਚ ਕੰਮ ਹੋਵੇ ਐਵੇਂ ਦਾ ਘੰਟੇ ਦੋ ਘੰਟੇ ਦਾ ਤਾਂ ਆਪਾਂ ਉੱਥੇ ਬੈਠ ਕੇ ਵੀ ਆਰਾਮ ਨਾਲ ਕਰ ਸਕਦੇ ਹਾਂ ਕਿਉਂਕਿ ਲੈਪਟੋਪ ਤਾਂ ਆਪਾਂ ਦੇਖੋ ਨਾਲ ਲੈ ਕੇ ਜਾ ਸਕਦੇ ਹਾਂ
ਜਾ ਸਕਦੇ ਤੇ ਸਹੀ ਗੱਲ ਹੈ
ਪ੍ਰੋਸੀਜਰ ਹੁੰਦਾ ਸੀ ਪੀ ਯੂ ਮਾਊਸ ਹੋ ਗਿਆ ਕੀ ਬੋਰਡ ਆਪਾਂ ਇੰਨ ਚੀਜ਼ਾਂ ਚੱਕ ਨੀ ਸਕਦੇ ਹੈਗੇ ਹੁਣ ਦੇਖੋ ਤੁਸੀਂ ਹੋਰ ਵੀ ਦੇਖ ਖਿਆ ਹੁਣ ਇੱਕ ਆਈਪੈਡ ਵਾਲੇ ਵੀ ਆਏ ਨੇ ਲੈਪਟੋਪ ਉਹ ਬਿਲਕੁਲ ਦੇਖੋ ਸਮੋਲ ਹੁੰਦੇ ਨੇ ਟੈਬਲੇਟ ਹੋਰ ਚੀਜ਼ ਹੋ ਗਈ ਵੀ ਬਿਲਕੁਲ ਸਾਈਜ਼ ਉਹਨਾਂ ਦਾ ਬਿਲਕੁਲ ਜਿਵੇਂ ਅਪਣੀ ਕਾਪੀ ਲਗਾ ਲੋ ਤੇ ਜਾਂ ਰਜਿਸਟਰ ਲਗਾ ਲੋ ਇੰਨਾ
ਸਾਈਜ ਹੁੰਦਾ ਸਹੀ ਗੱਲ ਹੈ ਜੀ ਹਾਂਜੀ
ਤੇ ਉਹ ਦੇਖੋ ਚੱਕੇ ਹੋਏ ਵੀ ਵਧੀਆ ਲੱਗਦੇ
ਵਧੀਆ ਲਗਦੇ ਨੇ ਅੱਜ ਕੱਲ੍ਹ ਤਾਂ ਦੇਖੋ ਲੋਕਾਂ ਨੂੰ ਇੰਨਾ ਕਰੇਜ਼ ਆਉਣਾ
ਹਾਂਜੀ ਹਾਂਜੀ ਤੇ ਬਿਲਕੁਲ ਉਹ ਦੇਖੋ ਸੋਫਟ ਜਿਹੇ ਬਟਨ ਹੁੰਦੇ ਨੇ ਤੇ ਆਰਾਮ ਨਾਲ ਚੱਲਦੇ ਨੇ
ਚੱਲਦੇ ਨੇ ਸਹੀ ਗੱਲ ਹੈ
ਡੀ ਵੀ ਚਲੋ ਐਨ ਵਧੀਆ ਲੱਗਦੀ ਆ ਬਿਲ
ਬਲ ਬਿਲਕੁਲ ਹਾਂਜੀ ਹਾਂਜੀ ਉਹਨਾਂ ਦਾ ਜਿਹੜਾ ਮਤਲਬ ਸਲਿਮ ਜਿ ਹੁੰਦੀ ਹੈ।
ਲੋਕਾ ਕੋਲ ਤਾਂ ਅੱਜ ਕੱਲ ਡੈਲ ਹੀ ਆਹਾ ਐਚ ਦੇ ਲੈਪਟੋਪ ਨੇ ਜ਼ਿਆਦਾ ਕਰਦਾ ਕਿਉਂਕਿ ਦੇਖੋ ਸੋਫਟਵੇਅਰ ਜਿਹੜਾ ਹੁੰਦਾ ਬਹੁਤ। ਮਹਿੰਗਾ ਪੈਂਦਾ ਇਹਨਾਂ ਦਾ। ਯਾ ਲਗਾ ਲਓ ਭਾ ਫੋਨ ਚ ਕੋਈ ਸੋਫਟਵੇਅਰ ਅਪਡੇਟ ਤੁਹਾਨੂੰ ਪਤਾ ਸਾਲ ਬਾਅਦ ਕਰਾਂਣਾ ਹੀ ਪੈਂਦਾ। ਉਹਦਾ ਬਾਰਾਂ ਹਜ਼ਾਰ ਦਾ ਹੁੰਦਾ ਦੇਖ। ਵਿੰਡੋ ਅਪ ਡੇਟ ਸੋਫਟ ਲਗਾ ਲਓ ਚਲੋ ਆਈਫੋਨ ਵਾਲੇ ਦੇ ਥੋੜੇ ਖਰਚੇ ਹੋ ਜਾਂਦੇ ਦੇ ਨੇ ਲੈਪਟੋਪ ਤੇ ਜ਼ਿਆਦਾ ਕਿਉਂਕਿ ਆਈਫੋਨ ਦਾ ਚਲੋ ਜੇ ਫੋਨ ਤੇ ਵੀ ਆਪਾਂ ਗਲਾਸ ਕਾਰ ਚਾਡਾਣਾਂ ਯਾ ਆਪ ਕੋਈ ਸਕਰੀਨ ਚਾਰਦੇ ਹੋਣ ਤੇ
ਚਾਰ ਹਜ਼ਾਰ ਦਾ ਪਊਗਾ
ਜੀ ਚਲੋ ਲੈਪਟੋਪ ਦਾ ਫੇਿਰ ਵੀ ਇੱਕ ਜਿਆਦਾ ਵੱਡੀ ਚੀਜ਼ ਹੈ ਉਹ ਚ ਤਾਂ ਹੋਣਾ ਹੀ ਹੋਣਾ
ਹਣ ਹਾਂਜੀ ਫੋਨ ਚ ਵੀ ਲਗਾ ਲੋ ਮੈਮ ਉਹਨਾਂ ਦਾ ਤਾਂ ਮਤਲਬ ਕਿ ਤਿੰਨ ਚਾਰ ਹਜ਼ਾਰ ਦਾ ਪੈ ਜਾਂਦਾ ਆਪਣੇ ਵਰਗੇ ਦਾ ਐਂਡੋਇਡ ਦਾ ਸੌ ਕੁ ਰੁਪਏ ਦਾ ਦੋ ਸੌ ਰੁਪਏ ਦਾ ਪੈ ਜਾਂਦਾ ਆ
ਹਾਂਜੀ, ਹਾਂਜੀ। ਇਹੀ ਫ਼ਰਕ ਆ ਦੇਖੋ ਹੁਣ ਲੈਪਟੋਪ ਜਾਂ ਕੰਪਿਊਟਰ ਦਾ ਤਾਂ ਇਹੀ ਆ ਵੀ ਦੇਖੋ ਪਹਿਲਾਂ ਐਕਸਲ ਸ਼ੀਟ ਲਗਾ ਲੳ, ਸਕੂਲ ਟਾਈਮ ਜਿਵੇਂ ਸਾਨੂੰ ਤਾਂ ਕਦੇ ਸਿਖਾਈ ਨੀ ਗਈ। ਉਹਦਾ ਬਸ ਇੱਕ ਪੇਂਟ ਖੋਲ ਕੇ ਦੇ ਦਿੱਤਾ ਜਾਂਦਾ ਸੀ ਉਹ ਵੀ ਕਰਨ ਕਰਨ ਕੋ ਕਰਦਾ ਹੀ ਨਹੀਂ ਸੀ ਸੀਗਾ
ਹਾਂਜੀ। ਦੇਖ ਲੋ ਪਹਿਲਾਂ ਜਦੋਂ ਆਪ ਛੋਟੇ ਬੱਚੇ ਹੁੰਦੇ ਸੀਗੇ ਛੇਵੀਂ ਚ ਛੇਵੀਂ ਚ ਚਲੋ ਆਪਾਂ ਨਵੇਂ-ਨਵੇਂ ਜਾਂਦੇ ਹਾਂ ਜਾਂ ਸਕੂਲਾਂ ਚ ਉਦੋਂ ਆਪਾਂ ਨੂੰ ਪੇਂਟ ਸਿਖਾਇਆ ਜਾਂਦਾ ਹੈ ਵੀ ਪੇਂਟ ਐ ਕਰਨਾ ਇੱਥੋਂ ਬਟਨ ਹੈਨਾ
ਸਕੂਲਾਂ ਚ ਤਾਂ ਲਗਾ ਲਓ ਆਪਾਂ ਨੂੰ ਇੱਕ ਪੇਂਟ ਹੀ ਸਿਖਾਇਆ ਜਾਂਦਾ
ਹਾਂਜੀ-ਹਾਂਜੀ। ਨਹੀਂ ਮੈਮ ਕਈ ਮਤਲਬ ਕਿ ਚੰਗੀ ਓਦਾਂ ਟਾਈਪਿੰਗ ਵੀ ਹੁਣ ਚਲੋ ਤੁਸੀਂ ਪਹਿਲਾਂ ਪੜ੍ਹੇ ਹੋਗੇ ਮੇਰੇ ਤੋਂ ਪਰ ਮੇਰੇ ਹੁਣ ਮੇਰੇ ਟਾਈਮ ਲਗਾ ਲੋ, ਮੇਰੇ ਟਾਈਮ ਫਿਰ ਅਸੀਂ ਚਲੋ ਸਾਡੀਆਂ ਕਲਾਸਾਂ ਵੱਧਦੀ ਗਈਆਂ ਸਾਨੂੰ ਨੋਮੀ ਐਕਸਲ ਸਿਖਾਇਆ ਤੇ
ਫੇਰ ਉਹੀ ਆ ਨਾ ਹੁਣ ਦੇਖੋ ਤੁਸੀਂ, ਹੁਣ ਸਮੇਂ ਦਾ ਫ਼ਰਕ ਪੈ ਗਿਆ, ਹੁਣ ਸਮੇਂ ਦਾ ਫ਼ਰਕ ਪੈ ਗਿਆ। ਪਹਿਲਾਂ ਕੀ ਸੀ ਦੇਖੋ ਟੀਚਰੀ ਦੀ ਲਗਾ ਲਓ ਮਸਾਂ ਆਦੇ ਸੀਗੇ ਗੱਲੋਂ ਕਾਪੀਆਂ ਹੀ ਕਰਵਾਈ ਜਾਂਦ ਸੀਗੇ ਚਲੋ ਅਸੀਂ ਵੀ ਪਲੱਸ ਟੂ ਤੱਕ ਪੜ੍ਹੇ ਹਾਂ ਹੁਣ ਨੌਵੀਂ ਦਸਵੀਂ ਸਾਨੂੰ ਕਦੇ ਵੀ ਕੰਪਿਊਟਰ ਲੈਬ ਚ ਲੈ ਕੇ ਜਾਂਦੇ ਸੀ। ਪਰ ਬਸ ਉੱਥੇ ਸਾਨੂੰ ਪੇਂਟ ਵੀ ਕਦੇ ਵੈਸੇ ਖੋਲ ਕੇ ਹੀ ਨਹੀਂ ਦਿੰਦੇ ਸੀ। ਸਾਨੂੰ ਊਹ ਭੇਜਦੇ ਦਿੰਦੇ ਸੀ ਤੁਹਾਨੂੰ ਪਤਾ ਹੀ ਆ ਹਾਂਜੀ।
ਦੀਆਂ ਕਾਪੀਆਂ ਵੀ ਕੰਪਿਊਟਰ ਦੇ ਪ੍ਰੋਗਰਾਮ ਵੀ ਅਲੱਗ ਕਰਵਾਏ ਜਾਂਦੇ ਨੇ, ਹੁਣ ਅੱਜ, ਕਲ ਜਿਵੇਂ ਕੋਈ ਟੈਸਟ ਵੀ ਲੈਣਾ
ਹਾਂਜੀ। ਅੱਜ-ਕੱਲ੍ਹ ਬੱਚੇ ਨੂੰ ਖਦੇ ਹੁੰਦਾ ਜਦੋਂ ਕੰਪਿਊਟਰ ਲੈਬ ਚ ਲਿਆਂਦਾ ਉਹਨੂੰ ਪਤਾ ਵੀ ਅੱਜ-ਕੱਲ ਇਸੇ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਅੱਗੇ ਇਹੀ ਚੀਜ਼ ਕੰਮ ਆਉਂਦੀ ਆ ਹੁਣ ਦੇਖੋ ਸਾਡੇ ਵਰਗਿਆਂ ਨੇ ਪੈਸੇ ਲਾ ਲਾ ਕੋਰਸ ਕੀਤੇ ਕੰਪਿਊਟਰ ਉੱਤਰ ਦੇ, ਹੁਣ ਜਿਹੜੇ ਬੱਚੇ ਹੁਣ ਨੌਵੀਂ ਚ ਉੱਥੇ ਵਧੀਆ ਸਿਖਾਉਣ ਲੱਗੇ। ਜਾਂ ਗੱਲ ਉਹ ਆਪਣਾ ਘਰੇ ਆ ਕੇ ਯੂਟਿਊਬ ਤੋਂ ਦੇਖਣ ਲੱਗਿਆ ਕੱਲ ਨੂੰ ਸਕੂਲ ਚ ਜਾ ਕੇ ਉਹੀ ਚੀਜ਼ ਕਰ ਸਕਦਾ ਐਕਸਲ ਸ਼ਟ ਬਣਾਣੀ ਸਿੱਖ
ਬਣਾਣਾ ਸਿਖਿਆ ਜਾਂਦਾ ਹਾਂਜੀ-ਹਾਂਜੀ। ਸਹੀ ਗੱਲ ਹੈ।
ਫੋਨ ਹੁੰਦੇ ਸੀ ਜਾਂ ਪਹਿਲਾਂ ਇੰਨੀ ਨੌਲੇਜ ਨ ਨਹੀਂ ਸੀ ਵੀ ਯੂਟਿਊਬ ਤੋਂ ਹਰ ਇੱਕ ਚੀਜ਼ ਮਿਲਜੂਗੀ ਆਪਾਂ ਨੂੰ
ਹਾਂਜੀ। ਦੇਖੋ ਪਹਿਲਾਂ ਦੇ ਜਵਾਕ ਹੁਣ ਅੱਜ ਦੇ ਟਾਈਮ ਚ ਜਾ ਕੇ ਹੈਨਾ ਉਹ ਬਾਹਰ ਜਾ ਮਤਲਬ ਕਿ ਬਾਹਰ ਕੰਪਿਊਰ
ਹੁਣ ਦੇਖੋ ਮੈਂ ਖੁੱਦ ਸਿੱਖਿਆ ਸੀਗਾ ਬਾਹਰ ਆਪਣਾ ਨੌ ਹਜ਼ਾਰ ਰੁਪਇਆ ਫੀਸ ਦੇ ਕੇ ਸਿਰਫ ਤਿੰਨ ਮਹੀਨਿਆਂ ਦਾ ਕੋਰਸ। ਨੋ ਹਜ਼ਾਰ ਰੁਪਏ, ਤੇ ਦੇਖਲੋ ਬਾਅਦ ਚ ਵੀ ਉਹ ਚੀਜ਼ ਆਪਾਂ ਨੂੰ ਨਹੀਂ। ਕਰਾਦੇ ਜਦੋ ਗੱਲ ਜੋਬ ਲਈ ਆਪਾਂ ਨੂੰ ਪ੍ਰੈਫਰ ਹੋਵੇ ਕਿਉਂਕਿ ਤੁਹਾਨੂੰ ਪਤਾ ਇਕ ਕਦਮ ਤਿੰਨੇ ਮਹੀਨੇ ਚ ਆਪਾਂ ਦਿਮਾਗ ਚ ਰਹਿੰਦੀ ਹੋਣੀ, ਉਹ ਗੱਲ ਫਿਰ ਜਦੋ ਬਾਰ ਬਾਰ ਅਗਰ ਪ੍ਰੈਕਟਿਸ ਹੋਈ ਜਾਵੇ ਫਿਰ ਰਹਿਣ
ਫੇਰ ਰਹਿੰਦੇ ਆ ਸਹੀ ਗੱਲ ਆ।
ਜਾਂਦੇ ਆ। ਵੈਸਾ ਕਹੀ ਉਹ ਜੋ ਮੈਂ ਚੱਲ ਹੋਏ ਨੇ ਕਈ ਫ੍ਰਰੀ ਵਾਲੇ ਵੀ ਦਿੱਤੀ ਜਾਂਦੀ ਆ, ਸਿਖਲਾਈ ਲਗਾ ਲਓ। ਪਰ ਅੱਜ ਕੱਲ ਇਹੀ ਆ ਵੀ ਜੇ ਟਾਈਮ ਚ ਆਪਣੇ ਕੋਲ ਲੈਪਟੋਪ ਜਾਂ ਕੰਪਿਊਟਰ ਉੱਥੇ ਹੈਗਾ, ਤਾਂ ਉੱਥੇ ਆਪਾਂ ਨੂੰ ਫਾਇਦਾ ਚੁੱਕਣਾ ਚਾਹੀਦਾ ਇਸ ਚੀਜ਼ ਦਾ। ਐਕਸਲ ਸੀਟ ਸਿੱਖ ਲਈ ਚਲੋ ਟੈਲੀ ਤ ਚਲੋ ਬਾਅਦ ਦੀ ਗੱਲ ਐਕਸਰਸ਼ਿਟ ਲਿਆ ਸਿੱਖ ਲਿਆ, ਵਰਡ ਸਿੱਖ ਲਿਆ, ਚੰਗੀ ਤਰ੍ਹਾਂ ਆਪਾਂ ਨੇ ਪਾਵਰ ਪੁਆਇੰਟ ਸਿੱਖਲੋ ਟਾਈਪਿੰਗ ਹੀ ਕਰਲੋ ਚਲੋ ਇੰਗਲਿਸ਼ ਤੇ ਪੰਜਾਬੀ ਦੀ ਟਾਈਪਿੰਗ ਹੀ ਸਿੱਖ ਲਓ, ਸਪੀਡ ਵਧਾ ਲਓ
ਹਾਂਜੀ ਹਾਂਜੀ, ਦੇਖੋ ਅੱਜ ਕੱਲ ਦੇ ਸਕੂਲਾਂ ਵਿੱਚ ਹਨਾ, ਆਪਾਂ ਨੂੰ ਸਕੂਲਾਂ ਵਿੱਚ ਅੱਜ ਕੱਲ ਕੰਪਿਊਟਰ ਦੇ ਨਾਲ ਨਾਲ ਜਿੱਥੇ ਮੈਂ ਸਕੂਲ ਚ ਪੜ੍ਹੀ ਹਾਂ, ਉੱਥੇ ਕੰਪਿਊਟਰ ਦੇ ਨਾਲ ਨਾਲ ਮੈਨੂੰ ਥੋੜੇ, ਮਤਲਬ ਥੋੜਾ ਜਿਹਾ ਟਾਈਮ ਹੋਇਆ ਹਲੇ ਮੈਂ ਟੈਨਥ ਕੀਤੀ ਏ। ਇੱਕ ਇੱਕ ਇੱਕ ਸਾਲ ਹੋਇਆ ਹਲੇ ਮੈਨੂੰ ਤੇ ਉੱਥੇ ਉੱਥੇ ਮਤਲਬ ਕਿ ਰੋਬੋਟਿਕਸ ਵੀ ਸਿਖਾਈ ਜਾਂਦੀ ਸੀਗੀ, ਤੇ ਬੱਚਿਆਂ ਨੂੰ ਉੱਥੇ ਡਰੋਨ ਵੀ ਬਣਾਇਆ, ਕਾਰ ਵੀ ਬਣਾਈ।
ਉਹੀ ਆ ਕਿ ਹੁਣ ਤੁਸੀਂ ਛੋਟੇ ਬੱਚਿਆਂ ਤੇ ਹੀ ਲਗਾ ਲਓ, ਅਗਰ ਆਪਾਂ ਗੱਲ ਕਰੀਏ ਜਦੋਂ ਸਕੂਲ ਚ ਲਗਾਉਂਦੇ ਹਾਂ, ਉਹਨਾਂ ਨੂੰ ਵੀ ਸਾਰੇ ਚੀਜ਼ਾਂ ਹੁੰਦੀਆਂ ਨੇ। ਲਗਾ ਲਓ ਉਹਨਾ ਨੂੰ ਕੰਪਿਊਟਰ ਕੰਪਿਊਟਰ ਦੀਆਂ ਕਲਾਸਾਂ ਚ ਹੋਣੇ ਤੋਂ ਬਿਠਾਨ ਲਗਾ ਦਿੱਤਾ, ਮਤਲਬ ਫਸਟ ਕਲਾਸ ਦੇ ਸਟੂਡੈਂਟ ਕਿਉਂ ਕਵੌ ਚਲੋ ਬੱਚਿਆਂ ਨੂੰ ਹੀ ਵਧੂਗੀ ਹੁਣ ਦੇਖੋ ਪਹਿਲੀ ਕਲਾਸ ਤੋਂ ਸਿੱਖਣਗੇ। ਤਾਂ ਉਹਨਾਂ ਨੂੰ ਕਿੰਨਾ ਐਕਸਪੀਰੀਅੰਸ ਹੋਊਗਾ।
ਹਾਂਜੀ ਦੇਖੋ ਅੱਗੇ ਦੌਰ ਤਾਂ ਕੰਪਿਊ ਦੌਰ ਅੱਗੇ ਕੰਪਿਊਟਰ ਦਾ ਹੀ ਹੈ ਜੀ ਸਾਰਾ ਕੰਮ ਦੇਖੋ ਹੁਣ ਵੀ ਹੁਣ ਵੀ ਕੰਪਿਊਟਰ ਤੇ ਹੋ ਰਿਹਾ ਆ। ਜਿਹੜਾ ਮਾੜਾ ਮੋਟਾ ਫਲਾਈਨ ਹੋ ਰਿਹਾ ਆ। ਉਹ ਵੀ ਓਨਲਾਈਨ ਹੋਣ ਲੱਗ ਜਾੂਗਾ ਕੰਪਿਊਟਰ ਤੇ ਅੱਗੇ ਅੱਗੇ
ਕੰਜ ਦੇਖਦੇ ਜਾਂ ਕੋਈ ਵੀ ਪਲੇਸ ਗ ਲਓ ਕੰਪਿਊਟਰ ਹੀ ਆ ਸਾਰਿਆਂ। ਕਿੰਨਾ ਕਿੰਨਾ ਡਾਟਾ ਉਹ ਸਟੋਰ ਕਰਕੇ ਰੱਖ ਕਦੇ ਨੇ ਵੀ ਇਹ ਵੀ ਚਲੋ ਉਹ ਟਾਟਾ ਕਿਤੇ ਚ ਆਂਦਾ ਨੀ ਹੈਗਾ।
ਹਾਂਜੀ ਹਾਂਜੀ।
ਸਟੱਡੀ ਕੀਤੀ ਜਾਂ ਕੰਪਿਊਟਰ ਬਾਰੇ ਕਿੰਨੇ ਨੌਜਾਨਾਂ ਨੂੰ ਹੁਣ ਦੇਖੋ ਆਪਣੇ ਕੋਲ ਵੀ ਜੇ ਘਰੇ ਹੁੰਦਾ ਆਪਾਂ ਵੀ ਇੰਨਾ ਕੰਮ ਨੀ ਕਰ ਸਕਦੇ ਕਿਉਂਕਿ ਆਪਾਂ ਨੂੰ ਨੌਲਜ ਨਹੀਂ ਮਿਲੀ ਉਸ ਚੀਜ਼ ਦੀ।
ਹਾਂਜੀ ਦੇਖੋ ਅੱਜ ਕੱਲ ਤਾਂ ਤੁਸੀਂ ਘਰੇ ਹੀ ਲਗਾ ਲੋ ਅੱਜ ਕੱਲ੍ਹ ਤਾਂ ਹਰ ਕੋਲ ਘਲ ਕੰਪਿਊਟਰ ਲੈਪਟੋਪ ਹੈਗੇ ਨੇ ਪਹਿਲਾਂ ਤਾਂ ਦੇਖੋ ਟਾਵਰ ਟਲੇ ਕੋਲ ਹੁੰਦੇ ਸੀਗੇ ਪਹਿਲਾਂ ਤਾਂ ਜੇ ਆਪਾਂ ਕਿਤੇ ਬੈਂਕ ਚ ਜਾਣਾ ਕੋਈ ਦਫ਼ਤਰੀ ਕੰਮ ਹੋਣਾ। ਫੇਰ ਆਪਾਂ ਨੂੰ ਕੰਪਿਊਟਰ ਦੇਖਣ ਨੂੰ ਮਿਲਦੇ ਸੀਗੇ ਅੱਜ ਕੱਲ ਤਾਂ ਹਰ ਇੱਕ ਦੇ ਘਰੇ ਹੁੰਦੇ ਨੇ।
ਪਹਿਲਾਂ ਤਾਂ ਇਹ ਸੀ ਵੀ ਇੱਕ ਦੋ ਕੀ ਕੋਈ ਕੋਈ ਕਿਸੇ ਕਿਸੇ ਦੇ ਚਲੋ ਪਹਿਲਾਂ ਤਾਂ ਮੰਨਿਆ ਹੀ ਜਾਂਦਾ ਵੀ ਕਿਸੇ ਦੇ ਘਰ ਹੋਣ ਲੈਪਟੋਪ ਜਾਂ ਕੰਪਿਊਟਰ ਤਾਂ ਲਗਾ ਲਓ। ਉਹ ਤਾਂ ਹੋਣ ਚੰੱਲੇ ਨੇ ਵੀ ਗਾਲੋ ਜਿਵੇ ਜਿਮੀ ਚ ਨਰੇਸ਼ਨਲ ਸਮੇਂ ਚ ਤਬਦੀਲੀ ਹੁੰਦੀ ਗਈ ਉਸ ਤਰ੍ਹਾਂ ਹੀ ਲਗਾ ਲਓ ਲੋਕਾਂ ਨੂੰ ਵੀ ਹੁਣ ਜ਼ਿਆਦਾ ਨੌਲੇਜ ਹੁੰਦੀ ਗਈ ਵੀ ਅੱਗੇ ਅੱਗੇ ਕਿਸ ਚੀਜ਼ ਦਾ ਟਾਈਮ ਆ ਲਗਾ ਲਓ ਹੁਣ ਇਹਹੀ ਤੇ ਗ ਲਓ ਕਿ ਪਹਿਲਾਂ ਦੇਖੋ ਕੰਪਿਊਟਰ ਹੀ ਆਏ ਫੇਰ ਮੈਨੀ ਕੰਪਿਊਟਰ ਆ ਗਏ ਫੇਰ ਲੈਪਟੋਪ ਵੀ ਆ ਗਏ ਦੇਖੋ ਹੁਣ ਤੇ ਆਈ ਪੈਡ ਹੀ ਆ ਗਿਆ ਇੱਕ ਤਰ੍ਹਾਂ ਦਾ ਹ ਹਣ ਤੇ ਦੇਖੋ ਆਈ ਪੈਡ ਤੋਂ ਪੀਣਾ ਵੀ ਆਪਾਂ ਟੈਬਲੇਟ ਕਹਿ ਰਹੇ ਹਾਂ ਇਹ ਨੀ ਪਤਾ ਇਹ ਟੈਬਲੇਟ ਵਰਗਾ ਵੀ ਆਈ ਜਾਵੇ।
ਹਾਂਜੀ ਦੇਖੋ ਟੈਬਲੇਟ ਵੀ ਚਲੋ ਐ ਹੁੰਦਾ ਆ ਈਜ਼ੀ ਟੂ ਬੇਅਰ ਮਤਲਬ ਮਤਲਬ ਆਪਾਂ ਕਿਸੇ ਵੀ ਜਗ੍ਹਾ ਕੈਰੀ ਕਰ ਸਕਦੇ
ਹੁਣ ਜਿਵੇਂ ਆਈਪੈਡ ਚਲੋ ਦੇਖਿਆ ਜਾਵੇ ਉਹ ਫਿਰ ਵੀ ਠੀਕ ਸਾਡੇ ਅਠਾਰਾਂ ਕੁ ਹਜ਼ਾਰ ਤੋਂ ਸਟਾਟ ਹੁੰਦਾ ਅਗਰ ਆਪਾਂ ਨੇ ਲੈਣਾ ਹੋਵੇ। ਤਾਂ ਕਿਉਕਿ ਸੀ। ਪਤਾ ਕਰਿਆ ਸੀ, ਵੀ ਚਲੋ ਠੀਕ ਤਾਂ ਵੈਸੇ ਊ ਜੇ ਦੇਖੀਏ ਆਪਾਂ
ਹੂੰ, ਹੂੰ, ਹੂੰ
ਵੀ ਇਹਨਾਂ ਦੀ ਖਰਾਬ ਹੋਣ ਦਾ ਉਹ ਰਹਿੰਦਾ
ਡਰ ਰਹਿਦਾ ਏਆ।
ਛੇਤੀ, ਛੇਤੀ ਇਹਨਾਂ ਚੋ ਡਾਟਾ ਨਈ ਉਡਦਾ ਹੈਗਾ।
ਜੀ।
ਆਪਾਂ ਆਪਨੇ ਡਾਟੇ ਨੂੰ ਕਵਰ ਕਰ ਸਕਦੇ ਆ। ਅਗਰ ਜ਼ਿਆਦਾ ਵੱਡੀ ਪ੍ਰੋਬਲਮ ਨਾ ਆਵੇ। ਇਹਨਾਂ ਦੇ ਵਿੱਚ ਅਗਰ ਕੋਈ ਵੱਡੀ ਪ੍ਰੋਬਲਮ ਆ ਜਾਵੇ। ਤਾਂ ਹੁੰਦਾ ਪਰ ਹੁਣ ਜਿਵੇਂ ਬੈਂਕਾਂ ਦਾ ਹੀ ਗੱਲ ਉੱਥੇ ਦੇਖੋ ਡਾਟਾ ਐਨ ਵਧੀਆ ਉਹੀ ਰਹਿੰਦਾ।
ਹਾਂਜੀ, ਹਾਂਜੀ ਦੇਖੋ ਲਗਾ ਲੋ। ਪਰ, ਐਂ ਆ ਵੀ ਜਿਹੜਾ ਮਤਲੱ ਆਈ ਫੋਨ ਵਗੈਰਾ ਹੁੰਦੇ ਨੇ। ਹੁਣ ਗਰਮੀ ਆ। ਆਪਾਂ ਆਈ ਫੋਨ ਵਗੈਰਾ ਕਹਿ ਦਿੰਨੇ ਵੀ ਹੀਟ ਹੁਨ ਗਰਮੀ ਕਰਕੇ ਆਪਣੇ ਐਂਡਰੋਇਡ ਫੋਨ ਨੇ ਜਿਹੜੇ ਉਹ ਵੀ ਹੀਟ ਕਰਦੇ
ਹਾਂਜੀ, ਹਾਂਜੀ ਉਹੀ ਆ ਚਲੋ ਹੁਣ ਟੈਂਪਰੇਚਰ ਦਾ ਵੀ ਫਰਕ ਐ। ਇਸ ਕਰਕੇ ਜੱਦ ਗੱਲ ਹੁਣ ਆਪਾਂ ਨੇ ਸਾਰਾ ਦਿਨ ਚੀਜ਼ ਨੂੰ ਚਲਾਨਾ ਫੇਰ ਦੇਖੋ ਹੀਟ ਈ ਹੋਉਗੀ। ਇਸ ਕਰਕੇ ਵੀ ਥੋੜਾ ਫੋਨਾ ਤੇ ਜਾਂ ਲੈਪਟੋਪ, ਤੇ ਕੰਪਿਊਟਰ ਤੇ ਜਿਵੇਂ ਕੋਈ ਸਰਬਰ ਡਾਊਨ ਹੋ ਜਾਂਦਾ। ਲਗਾਲੋ ਕੁਛ ਵੀ ਐਵੇਂ ਦਾ ਹੋ ਜਾਂਦਾ।
ਹੂ, ਹੂ, ਹੂੰ, ਹੂ
ਦੇਖੋ ਇੱਕ ਹੀਟ ਹੋ ਰਹੀ ਆ। ਹੁਣ ਬੈਂਕਾਂ ਚ, ਹੀ ਲਾਲੋ ਲੋਕ ਸਾਰਾ ਦਿਨ ਕੰਪਿਊਟਰ ਚੱਲਦੇ ਨੇ।
ਹਾਂਜੀ
ਇਸ ਕਰਕੇ ਕਿੰਨਾ ਕੁ ਚਿਰ ਬੰਦ ਹੋਣੇ। ਦਿਨ ਚ ਇੱਕ ਘੰਟਾ ਬੰਦ ਹੁੰਦੇ ਹੋਣੇ। ਉਹ ਵੀ ਅਗਲਿਆਂ ਦੇ ਰੋਟੀ ਟਾਈਮ ਚਲੋ ਠੀਕ ਐ। ਮੈਮ ਧੰਨਵਾਦ ਓਕੇ।